ਹੈਲੋ ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਸਭ। ਮੈਂ ਬਸ ਕੁਛ ਨੀ ਤੁਹਾਨੂੰ ਪਤਾ ਤੇ ਹੈਗਾ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਫੋਨ ਛੱਡਦੇ ਨੀ ਹੈਗੇ ਬਸ ਫੋਨ ਦਾ ਤੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਅਡਿਕਟ ਹੋ ਰੱਖੇ ਨੇ ਬੱਚੇ ਤੇ ਯਾਰ
ਇਸ ਕਰਕੇ ਨਾ ਅੱਖਾਂ ਵੇਖੀਆਂ ਕਿੰਨਾ ਵਿਜ਼ਨ ਦਾ ਫ਼ਰਕ ਪੈ ਗਿਆ ਬੱਚ ਦੀ ਔਰ ਇਹ ਨੀ ਕਿ ਮਤਲਬ ਮੈਂ ਕਹਿੰਨੀ ਆਂ ਦੱਸ ਤੋਹ ਪੰਦਰਾਂ ਸਾਲ ਵਾਲੇ ਨੀ ਨਿੱਕੇ-ਨਿੱਕੇ ਬੱਚੇ ਤਿੰਨ-ਤਿੰਨ ਚਾਰ-ਚਾਰ ਸਾਲ ਦੇ ਉਹਨਾਂ ਦਾ ਬੁਰਾ ਹਾਲ ਹੋਇਆ ਚਸ਼ਮੇ ਲੱਗੇ ਨੇ ਮੋਟੇ-ਮੋਟੇ ਔਰ ਐਨੀ ਨੇੜੇ ਬਹਿ ਕੇ ਵੇਖਦੇ ਨੇ ਅੱਖਾਂ ਦੇ ਅੱਗੇ ਕੇ ਰੱਖ ਕੇ ਸਿੱਧਾ
ਹਮ, ਬਿਲਕੁਲ-ਬਿਲਕੁਲ ਸਮਝ ਵੀ ਨਹੀ ਆਂਦੇ ਤੁਸੀਂ ਨਾ ਇਹਨਾਂ ਨੂੰ ਰੋਟੀ ਦਿਓ ਨਾ ਸਕੂਲ ਰੂਟ ਵੀ ਨਹੀਂ ਖਾਣਗੇ ਕਹਿਣਗੇ ਮੰਮੀ ਫੋਨ ਦੇ ਦੋ ਤੁਸੀਂ ਕਹੋਗੇ ਨਾ ਫੋਨ ਨਹੀਂ ਹੈਗਾ ਅੱਗੇ ਕਹਿਣਗੇ ਰੋਟੀ ਵੀ ਲੈ ਜੋ, ਰੋਟੀ ਵੀ ਨਹੀਂ ਖਾਣੀ ਅਸੀਂ ਅੱਛਾ
ਹਾਂ ਵੇਖ ਉਹੀ ਕਹਿ ਰਹੀ ਹਾਂ ਇਟ੍ਸ ਮਤਲਬ ਉਹੀ ਕਹਿੰਦੇ ਐਨਾਂ ਵਿਚ ਆਈਡੀਕਸ਼ਨ ਹੋ ਚੁੱਕੀ ਐ ਚੀਜ਼ ਤੇ ਬੱਚੇ ਇਨੇ ਅਡਿਕਟ ਹੋ ਗਏ ਨੇ ਚੀਜ਼ਾਂ ਦੇ ਬੜਾ ਹੀ
ਫੋਨ ਚਲਾਨਾ ਵੀ ਨਾ ਸਾਡੇ ਹੱਥ ਹੈਗਾ ਆ ਕਿ ਅਸੀਂ ਫੋਨ ਸਹੀ ਤਰੀਕੇ ਨਾਲ ਚਲਾਨਾ ਐ ਕਿ ਗ਼ਲਤ ਤਰੀਕੇ ਨਾਲ ਚਲਾਨਾਂ ਹੈਨਾਂ। ਅਸੀਂ ਉਹਨੂੰ ਸਹੀ ਚੰਗੇ ਲਈ ਯੂਜ ਕਰਨਾ ਕਿ ਮਾੜੇ ਲਈ ਯੂਜ ਜਿਵੇਂ ਤੁਹਾਨੂੰ ਪਤ ਤਾ ਹੀ ਅੱਜ ਕੱਲ ਚੰਗੇ ਚੀਜ਼ਾਂ ਲਈ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਹੈਗੀਆਂ। ਯਾਨੀ। ਹੈਾ ਜਿਵੇਂ ਸਾਨੂੰ ਕੋਈ ਰੈਸ ਰੈਸਪੀ ਨਹੀਂ ਆਉਂਦੀ। ਅਸੀਂ ਚਟਾਕ ਚ ਲਿਖਦੇ ਹਾਂ ਸਾਨੂੰ ਕੋਈ ਹਾਰ ਰੈਸਪੀ ਆ ਜਾਂਦੀ ਕੋਛ ਸਮਝ ਨਹੀਂੀ ਆ ਰਿਹਾ ਸਰਚ ਮ ਰਿਹਾ ਕਿੰਨਾ ਕੁਛ ਆ ਗਿਆ ਹੈਾ ਕੁਛ ਸਾਨੂੰ ਚੀਜ਼ ਸਮਝ ਨਹੀਂ ਆ ਰਹੀ ਯਾਰ ਅਸੀਂ ਫਸ ਗਏ ਹਾਂ ਕੁਈ ਸਲਿਊਸ਼ਨ ਨਹੀਂ ਮਿਲਦਾ ਤੁਸੀਂ ਫੋਨ 'ਤੇ ਨਿੱਖੋ ਤੁਹਾਨੂੰ
ਇੱਕ ਹਾਂ ਇੱਕ ਸੈਕਿੰਡ ਵਿੱਚਜ ਸਾਰਾ ਕੁਛ ਸੋਲਿਊਸ਼ਨ ਆ ਜਾਂਦਾ ਸਾਹਮਣੇ ਬਿਲਕੁਲ ਹੀ।
ਹਾਂਜੀ। ਬਸ ਇ ਹੀ ਮੈਂ ਕਿਹਾ ਵਾ ਚਲੋ ਬੱਚਿਆਂ ਨੂੰ ਨਾ ਸਮਝਾਉਣਾ ਵੀ ਬਹੁਤ ਜ਼ਰੂਰੀ ਹੈ। ਸਹੀ ਚੀਜ਼ਾਂ ਕੀ ਹੁੰਦੀਆਂ ਨੇ ਭੈੜੀਆਂ। ਕਿਹੜੀਆਂ ਹੁੰਦੀਆਂ ਨੇ ਜਿਵੇਂ ਤੁਹਾਨੂੰ ਪਤਾ ਵੀ ਹੈ ਅੱਜ ਕੱਲ੍ਹ- ਸਾਈਟਸ ਕਿੰਨੀ ਜ਼ਿਆਦਾ ਜ਼ਿਆਦਾ ਗ਼ਲਤ ਆ ਗਈਆਂ ਹੋਈਆਂ ਨੇ ਹਨਾ ਰਿਸਟ੍ਰਿਕਸ਼ਨ
ਹਰ ਚੀਜ਼ ਦਾ ਫਾਇਦਾ ਵੀ ਤੇ, ਨੁਕਸਾਨ ਵੀ ਫੋਨ। ਇਏਦਾਂ ਤੇ ਵੀ ਹੈਗਾ ਪਰ ਨੁਕਸਾਨ ਵੀ ਤਾਂ ਬਹੁਤ ਹ ਨਾ।
ਹਾਂਜੀ, ਹਾਂਜੀ। ਬਿਲਕੁਲ, ਬਿਲਕੁਲ। ਰਿਸਟ੍ਰਿਕਸ਼ਨ ਵੀ ਤੇ ਯਾਰ ਇੰਨੀ ਜ਼ਿਆਦਾ ਅੱਜ ਕੱਲ ਸ਼ੁਕਰ ਕਰੋ ਫੋਨ ਵਾਲਿਆਂ ਨੇ ਲਾ ਤਤੀ ਹੋਈਆਂ ਨੇ। ਹਨਾ ਕਿ ਬੱਚਾ ਗਲਤ, ਗ਼ਲਤ ਸਾਈਡ ਤੇ ਜਾਂ ਗਲਤ ਇੱਕ ਜਗ੍ਹਾ ਤੇ ਨਾ ਜਾ ਪਾਏ।
ਕਈ ਤਰ੍ਹਾਂ ਦੇ ਕੰਟੈਂਟ ਹੈਗੇ ਨੇ। ਇੰਨੇ ਕੰਟੈਂਟ ਹੈਗੇ ਨੇ ਕਿ ਤੁਸੀਂ ਤੁਸੀਂ ਮਤਲਬ ਮੈਂ ਕਹਿੰਦੀ ਹਾਂ ਅਸੀਂ ਸੋਚ ਵੀ ਨਹੀਂੀ ਸਕਦੇ। ਇਹ ਚੀਜ਼ਾਂ ਇੰਨੀਆਂ ਮਤਲਬ ਵ ਵੱਧ ਗਈਆਂ ਨੇ ਹੁਣ ਤੇ ਪਰ ਇਹ ਹੈਗਾ ਕਿ ਠੀਕ ਹੈ। ਪਰ ਅੱਜ ਕੱਲ ਟੈਕਨੋਲੋਜੀ ਇੰਨੀ ਫਾਸਟ ਹੋ। ਜਿਹੜੀ ਚੀਜ਼ ਨੂੰ ਬੈਨ ਕਰਨਗੇ। ਨਾ ਉਹ ਵੀ ਲੋਕੀ ਰਸਤਾ ਕੱਢ ਲੈਂਦੇ ਨੇ। ਅੱਜ ਕੱਲ੍ਹ ਹਰ ਕੋਈ ਹੁਸ਼ਿਆਰ ਹੋਇਆ ਪਿਆ।
ਬਹੁਤ, ਬਹੁਤ, ਬਹੁਤ। ਤਾਂ ਬੱਚੇ ਮੈਂ ਕਹਿੰਦੀ ਹਾਂ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਸਾਡੇ ਤਾਂ ਤਾਂ ਬੱਚਿਆਂ ਦੇ ਸਕੂਲ ਹੈਗੇ ਨੇ ਉਹਦੇ ਸਕੂਲ ਦੇ ਵਿੱਚ ਨਾ ਬੱਚਿਆਂ ਨੂੰ ਨਾ ਇੱਦਾਂ ਦੀ ਚੀਜ਼ਾਂ ਸਿਖਾਉਣ ਲੱਗ ਗਏ ਨੇ ਮੈਨੂੰ ਮਤਲਬ ਫੋਨ ਤੋਂ ਦੂਰ ਰਹਿਣ ਜ ਹੈ ਨਾ ਤੁਹਾਨੂੰ ਪਤਾ ਹੀ ਹੈ ਫੋਨ। ਜਿਵੇਂ ਜ਼ਿਆਦਾ ਚਲਾ ਲੈਂਦੇ ਹਾਂ। ਬੱਚਿਆਂ ਨੂੰ ਕੀ ਹੋਇਆ। ਕਿ ਉਹ ਸਕੂਲ ਚ ਅਹ ਕਹਿ ਰਹੇ। ਸੀ, ਕਿ ਮਤਲਬ ਤੁਸੀਂ ਨਾ ਬੱਚਿਆਂ ਨੂੰ ਅਸੀਂ ਕੰਪਲੇਂਟ ਪਾਈ ਅਸੀ ਕਿ ਸਾਡੇ ਨਾ ਬੱਚੇ ਨਾ ਫੋਨ ਬਿਲਕੁਲ ਨਹੀਂ ਛੱਡਦੇ, ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਚਲੋ ਅਸੀਂ ਨਾ ਕੁਛ ਕਰਦੇ ਹਾਂ ਇਹਨਾਂ ਨੇ ਨਾ ਕੁਛ ਕੀਤਾ ਵਗੈਰਾ ਬਚਯਾ ਨੂ ਐ - ਐਕਟੀਵਿਟੀ ਕਰਵਾਈ, ਕਿ ਜਿਹਦੇ ਨਾਲ ਨਾ ਬੱਚਿਆਂ ਨੂੰ ਐਕਟੀਵਿਟੀ ਕਰਕੇ ਦਿਖਾਈ ਕਿ ਅ ਜ਼ਿਆਦਾ ਫੋਨ ਦੇਖ ਲੈਂਦੇ ਹਾਂ ਸਾਡੀ ਕਿਵੇਂ ਅੱਖਾਂ ਰੈਡ ਹੋ ਜਾਂਦੀਆਂ ਨੇ, ਸਵੈਲ ਹੋ ਜਾਂਦੀਆਂ ਨੇ ਹੇਨਾ ਫਿਰ ਬੱਚੇ ਨਾ ਥੋੜੇ ਜਿਹੇ ਸਹੇਮਦੇ ਹੋ ਤੇ ਘਰੇ ਆ ਕੇ ਮੈਨੂੰ ਕਹਿੰਦੇ ਮੰਮਾ ਸਾਡੇ ਸਕੂਲ ਐਦਾਂ ਹੋਇਆ। ਸਾਨੂੰ ਮੈਮ ਨੇ ਦੱਸਿਆ ਫੋਨ ਚਲਾਣਾ ਲੱਖਾਂ ਰੈਡੋਜ਼ਾਂ ਦੀਆਂ ਤੇ ਮੈਂ ਕਿਹਾ ਚਲਾਣਾ ਫੋਨ? ਮੰਮਾ ਨਹੀਂ ਮੇਰੀ ਅੱਖਾਂ ਖਰਾਬ ਹੋਆਂ ਜਾਂਦੀ ਆ ਮੈਂ ਕਿਹਾ ਚਲੋ ਅੱਛੀ ਗੱਲ ਹੈ ਅੱਜ ਥੋੜਾ ਬਹੁਤ ਤੁਹਾਨੂੰ ਡਰ ਪਿਆ ਹੈ।
ਚਲੋ ਮੈਂ
ਹਾਂਜੀ, ਹਾਂਜੀ। ਮੰਨਣ-ਮੰਨਣ। ਨਾ, ਹਾਂਜੀ, ਨਾਲੇ ਨਾ ਕੁਛ ਨਾ ਏ ਫੋਨ ਦਾ ਨਾ ਲੋਕਡਾਊਨ ਦੇ ਵਿੱਚ ਵੀ ਥੋੜਾ ਜਹਾ ਖ਼ਰਾਬ ਹੋਇਆ ਸੀ ਹੈਨਾ?
ਕਿਉਂਕਿ ਲੋਕਡਾਊਨ ਜਦੋਂ। ਹਾਂ, ਉਸ ਟਾਈਮ ਤੇ ਦੇਖੋ ਪੈਂਡਮਿਕ ਤੇ ਹਰ ਕੋਈ ਬੰਦੇ ਦੇ ਹੱਥ ਫੋਨ ਹੈਗਾ ਫੋਨ ਉਸ ਟਾਈਮ ਤੇ ਮਤਲਬ ਸਮਝੋ ਕਿਉਂਕਿ ਲੋਕੀ ਬਿਨਾਂ ਫੋਨ ਤੇ ਰਹਿ ਨਹੀਂ ਰਹੇ ਸੀ ਸਾਰਾ ਕੁਛ ਫੋਨ ਦੇ ਜ਼ਰੀਏ ਹੋ ਰਿਹਾ ਸੀ ਜੋ ਵੀ ਆਦਾਨ-ਪ੍ਰਦਾਨ ਕੋਈ ਵੀ ਚੀਜ਼ਾਂ ਦਾ
ਕੁਛ ਵੀ ਇਹੀ ਵਨ ਕਿ ਕਾਮ ਉਥ ਤਾ ਇਤਨੇ ਹੋਮਵਰਕ ਸਭ ਕੁਛ ਉਹ ਤੂ ਵੀ ਨਾ ਬੱਚੇ ਥੋੜਾ ਜ਼ਿਆਦਾ ਖ਼ਰਾਬ ਹੋਏ ਨੇ। ਕਿਉਂਕਿ ਉਹਨਾਂ ਨੂੰ, ਉਹਨਾਂ ਨੂੰ, ਪਤਾ ਹੈ। ਕਿ ਮੰਮਾ ਅਸੀਂ ਸਕੂਲ ਨਹੀਂ ਜਾਵਾਂਗੇ ਸਾਨੂੰ ਕੰਮ ਆ ਜਾਣਾ ਆ ਭਾਵੇਂ ਮਹੀਨੇ-ਮਹੀਨੇ ਦਾ ਕੰਮ ਭੇਜ ਦੋ ਭਾਵੇਂ ਤੁਸੀਂ ਹਫ਼ਤੇ-ਹਫ਼ਤੇ ਦਾ ਕੰਮ ਭੇਜ ਦੋ ਤੁਹਾਨੂੰ ਸਾਰਾ ਕੰਮ ਆ ਜਾਣਾ ਜਦੋਂ ਅਸੀਂ ਅੱਖਾਂ ਤੇ ਨਜ਼ਰ ਮਾਰਨੀ ਸਾਡੀਆਂ ਅੱਖਾਂ ਖ਼ਰਾਬ ਹੋਣੀਆਂ। ਲੋਕਡਾਊਨ ਦੇ ਵਿੱਚ ਵੀ ਕਈ ਲੋਕ ਲੋਕਾਂ ਦੇ ਇੰਨ-ਇੰਨੀ ਆਈਸ ਖਰਾਬ ਹੋ ਗਏ ਨੇ ਇਨ-ਇਨੇ ਮੋਟੇ-ਮੋਟੇ ਚਸ਼ਮੇ ਲੱਗ ਗਏ ਨੇ।
ਉਸ ਤੋਂ ਬਾਅਦ ਤੇ ਬਹੁਤ ਵਿਜਣ ਦੀ ਦਿੱਕਤ ਆਈ ਹੈ।
ਬਸ, ਬੱਚਿਆਂ ਨੇ ਨਾ ਫਾਇਦਾ ਵੀ ਬੜਾ ਚੁੱਕਿਆ ਹੈ। ਤੁਸੀਂ ਆਪਣੇ ਬੱਚੇ ਨੂੰ ਲਿਖ ਲਓ ਹਾਂ ਉਹਨਾਂ ਨੇ ਕਹਿਣਾ ਮੰਮਾ ਦੋ ਮਿੰਟ ਕਿਚਨ ਤੱਕ ਗਈਏ ਫਟਾ- ਫਟ ਫੋਨ ਖੋਲ ਕੇ ਨਾ ਗੇਮ ਖੇਡ ਲੈਦੇਂ ਦੇ ਸਾਨੂੰ ਪਤ ਤਾਂ ਵੀ ਨਹੀ ਲੱਗੀ
ਉਹੀ ਉਹ ਤੇ ਅਰੇ ਤੁਸੀਂ ਮੰਨੋਗੇ ਨੀ ਮੇਰੇ ਕੋਈ ਜਾਣਕਾਰ ਨੇ ਉਹਨਾਂ ਦੇ ਬੱਚੇ ਦੇ ਛੋਟਾ ਬੱਚਾ ਉਹਨਾਂ ਦਾ ਹੈਗਾ ਉਹਨੂੰ ਪਤਾ ਕੀ ਮੰਮੀ ਮੈਨੂੰ ਫੋਨ ਨੀ ਦਿੰਦੀ ਹੈਗੀ, ਉਹਨਾਂ ਨੇ ਕਿਹਾ ਕਿ ਹਾਲੇ ਅਸੀਂ ਬਈ ਬੱਚੇ ਨੂੰ ਆਪਣੀ ਦਸਵੀਂ ਤੱਕ ਨਹੀਂ ਦੇਣਾ ਹੈਗਾ ਫੋਨ ਬ ਬਿਲਕੁਲ ਵੀ ਤੇ ਉਹ, ਉਹ ਕੀ ਕਰਦੇ ਨੇ ਉਹਨਾਂ ਦਾ ਬੱਚਾ ਚੇ ਆਪਣੇ ਅ ਅਕਾਊਂਂਟ ਬਣਾ ਲਏ ਦੂਜੀ ਐਪਾਂ ਤੇ ਕਈ ਐਪ ਵਗੈਰਾ ਤੇ ਤੇ ਉਹਦੇ ਨਾਲ ਕਰਕੇ ਉਹ ਫਿਰ ਕਿਸੇ ਨੂੰ ਜਿਵੇਂ ਰਿਕੁਐਸਟ ਭੇਜ ਤੀ ਆਪਣੀ ਫਰੈਂਡ ਰਿਕੁਐਸਟ ਤੇ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਉਹਦੀ ਮੰਮੀ ਨੂੰ ਫੋਨ ਕੀਤਾ। ਕਿ ਬਈ ਤੁਹਾਡੇ ਬੱਚੇ ਨੇ ਤੇ ਇਹ ਅਕਾਊਂਟ ਬਣਾਇਆ ਫਲਾਨੀ ਐਪ ਦੇ। ਉਹ ਕਹਿੰਦੇ ਅੱਛਾ ਜੀ ਤੇ ਤਾਂ ਪਤਾ ਲੱਗਿਆ ਉਹ ਕਹਿੰਦੇ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ, ਮਤਲਬ ਦੇਖੋ ਉਹ ਕਹਿੰਦੀ ਮੈਂ ਪੰਜ ਮਿੰਟ ਦਸ ਮਿੰਟ ਗਾਇਬ ਕੀ ਹੁੰਦੀ ਹਾਂ ਆਪਣਾ ਕੰਮ ਕਰ ਗਏ ਆ ਬੱਚੇ ਮੈਂ ਕਿਹਾ। ਉਹਨਾਂ ਨੂੰ ਹੋਰ ਕੁੱਟਿਆ, ਮੈਂ ਕਿਹਾ ਕੁੱਟਣ ਨਾਲ ਫਾਇਦਾ ਨੀ ਹੋਣਾ। ਉਹਨਾਂ ਨੂੰ ਸਮਝਾਓ ਤੁਸੀਂ।
ਹੂੰ, ਬੱਚਿਆਂ ਨੂੰ ਨਾ ਬੱਚੇ ਅੱਜ ਕੱਲ੍ਹ ਦੇਖੋ ਇੰਨੇ ਅਡਵਾਂਸ ਹੋ ਗਏ ਦੇ ਨਾ ਤੇ ਉਹਨਾਂ ਨੂੰ ਕੁਛ ਚੀਜ਼ਾਂ ਨਾ ਸਾਨੂੰ ਪਤਾ ਵੀ ਨਹੀਂ ਹੋਏਗੀ ਐਪਸ ਦੀਆਂ ਕਿਵੇਂ, ਕਿੱਦਾਂ ਕਰਨਾ ਤੇ ਬੱਚਿਆਂ ਨੂੰ ਤੁਸੀਂ ਪੂਰਾ ਫੋਨ ਐ ਬੱਚੇ ਨੂੰ ਫੋਨ ਫੜਾਓ ਅਤੇ ਬੱਚੇ ਨੂੰ ਕੋਈ ਮੈਨੂੰ ਇਹ ਕੁਛ ਪਤਾ ਨੀ ਲੱਗਦਾ ਉਹ ਤੁਹਾਨੂੰ ਪੂਰਾ ਫੋਨ ਖੋਲ ਕੇ ਦੱਸ ਦੇਗਾ।
ਹਾਂ ਬਿਲਕੁਲ ਠੀਕ ਹੈ, ਤੇ ਮੈਂ ਬਿਲਕੁਲ ਹ ਦ ਐਂਡ ਟੈਨ ਪਰਸੈਂਟ ਐਗਰੀ ਹੈਗੀ ਆ ਇਹ ਚੀਜ਼ ਤਾਂ ਹੈਗੀ ਹੈ ਕਿ ਅਸੀਂ ਕਵਾਂਗੇ ਨਾ ਐਵੇਂ ਕੀ ਹੋਣਾ ਹੈ ਮੈਂ ਮੈਨੂੰ ਦੱਸੋ ਲਿਆਓ, ਲਿਆਓ, ਲਿਆਓ ਫੋਨ ਦਿਓ ਮੈਨੂੰ ਇੱਕ ਮਿੰਨਟ, ਇੱਕ ਮਿੰਨਟ ਟੀਚਰ ਸਾਰਾ ਹੈ ਤੁਹਾਨੂੰ ਕਿਵੇਂ ਪਤਾ ਸਾਨੂੰ ਪਤਾ ਹੈਗਾ। ਵਾਹ ਬਈ ਵਾਹ ਮੈਂ ਕਿਹਾ ਤੁਹਾਨੂੰ ਪਤਾ ਹੈ। ਇਹ ਵੱਡੇ ਇੰਜੀਨੀਅਰ ਬਣੇ ਨੇ ਨਾ ਸਾਰੇ।
ਬਿਲਕੁਲ- ਬਿਲਕੁਲ, ਬਿਲਕੁਲ ਦੇਖੋ ਪਹਿਲੇ ਜ਼ਮਾਨੇ ਦੇ ਵਿੱਚ ਕਿੰਨਾ ਸਹੀ ਹੁੰਦਾ ਸੀ ਨਾ ਕੋਈ ਫੋਨ ਨੀ ਕੋਈ ਟੈਂਸ਼ਨ ਨੀ ਕੋਈ ਕੁਛ ਨਹੀਂ ਆਪ ਆਪਣੇ ਮਜ਼ੇ ਨਾਲ ਉੱਠਣਾ, ਖਾਣਾ ਪੀਣਾ ਹਨਾ ਇੰਨਜੋਆਏ ਕਰਨਾ। ਹੁਣ ਤੇ ਸਾਡੀਆਂ ਅੱਖਾਂ ਪਾ ਚੁੱਕ ਖੁੱਲਦੀਆਂ ਨੇ ਫੋਨ ਪਹਿਲੇ ਸਾਨੂੰ ਚਾਹੀਦਾ ਹੁੰਦਾ।
ਉਹੀ ਤੇ ਉੱਠਦੇ ਪਹਿਲੇ ਹੱਥ ਐਵੇਂ ਇੱਧਰ, ਉੱਧਰ ਮਾਰ ਮਾਰਨੇ ਆ ਕ ਫੋਨ ਕਿੱਥੇ ਗਿਆ। ਸਭ ਤੋਂ ਪਹਿਲੇ ਤੇ ਉਹੀ ਹੁੰਦਾ ਹੈ। ਪਰ ਪਰ ਦੇਖੋ ਫੋਨ ਦਾ ਨੁਕਸਾਨ ਇਹ ਵੀ ਹੈ ਕਹਿੰਦਾ ਫਿਰ ਆਪਸ ਵਿੱਚ ਜ ਤਰ੍ਹਾਂ ਹੈਗੀ ਸੀ ਕਮਿਊਨੀਕੇਸ਼ਨ ਉਹ ਕਿੰਨੀ ਘੱਟ ਹੋ ਗਈ ਲੋਕਾਂ ਦੀ ਆਪਸ ਵਿੱਚ ਹੁਣ ਇੱਕ ਕਮਰੇ ਚ ਜੇ ਦਸ ਬੰਦੇ ਬੈਠੇ ਨੇ ਨਾ ਦਸਾਂ ਦੇ ਹੱਥ ਫ਼ੋਨ ਹੈਗਾ। ਹਰ ਕੋਈ ਆਪਣੇ ਫੋਨ ਵਿੱਚ ਹੀ ਫੜਿਆ। ਤੇ ਪਹਿਲੇ ਦੋ ਬੰਦੇ ਵੀ ਬੈਠੇ ਹੁੰਦੇ ਸੀ ਜਦੋਂ ਫੋਨ ਨਹੀਂ ਹੈਗੇ ਸੀ। ਇੰਨੇ ਜ਼ਿਆਦਾ ਤੇ ਆਪਾਂ ਜੋ ਵੀ ਗੱਲ ਕਰ ਲੈਂਦੇ ਸੀ ਉਹ ਦਸ ਸੌਣ ਤੇ ਫਿਰ ਤੇ ਮਛੀ ਬਲੀ ਮਤਲਬ ਇੱਕ ਤਰ੍ਹਾਂ ਦਾ ਗਰੁੱਪ ਟੋਕਸ ਹੁੰਦੀਆਂ ਸੀ। ਬਹੁਤ ਫ਼ਰਕ ਪੈਂਦਾ ਸੀ। ਪਰ ਅੱਜ ਕੱਲ ਤੇ ਹੁਣ ਨਹੀਂ ਕੋਈ ਗੱਲ ਕਰਕੇ ਵੀ ਰਾਜੀ ਨਹੀਂ।
ਨਾ, ਨਾ, ਨਾ, ਨਾ। ਬਿਲਕੁਲ, ਬਿਲਕੁਲ। ਮਤਲਬ ਪਹਿਲੇ ਤਾਂ ਬਈ ਫੋਨ ਨਹੀਂ ਸੀ। ਪਹਿਲੇ ਇਹ ਵਾਲਾ ਮੋਡਰਨ ਜ਼ਮਾਨਾ ਵੀ ਨਹੀਂ ਸੀ। ਪਹਿਲੇ ਸਿਰਫ਼ ਕੀ ਹੁੰਦਾ ਸੀ ਚਿੱਠੀਆਂ ਦੇ ਜ਼ਮਾਨੇ ਹੁੰਦੇ ਸੀ। ਹਨਾ ਉਦੋਂ ਤੱਕ ਲੜਾਈ ਤੁਹਾਡੀ ਹੋਣੀ ਹੈ। ਜਦੋਂ ਤੱਕ ਚਿੱਠੀ ਪਹੁੰਚਣੀ ਹੋਣੀ ਦੇ ਤੱਕ ਤਮ ਸਾਡੇ ਤੇ ਹੱਲ ਵੀ ਨਿਕਲ ਆਦੇ ਨੇ। ਕੋਈ, ਕੋਈ ਹੋਰ ਕੀ ਤੇ ਜਿਹੜੇ ਕਈ, ਕਈ ਏਦਾਂ ਹੁੰਦੇ ਨੇ ਜਿਵੇਂ ਹੁਣ ਆ ਹੁਣ ਤੇ ਮਾੜੀ ਜੀ ਕੋਈ ਗੱਲ ਹੁੰਦੀ ਹੈ। ਝੱਟ ਤੁਹਾਨੂੰ ਨਾਲ ਹੀ ਖ਼ਬਰ ਪਹੁੰਚ ਜਾਂਦੀ ਹੈ। ਹਨਾ ਬਈ ਇਹ ਹੋ ਗਿਆ ਅੱਜ ਇਹ ਹੋ ਗਿਆ ਗਈ ਫਲਾਨਾ ਹੋ ਗਈ ਟਿਮਪਨ ਹੋ ਗਈ।
ਉਹ ਤੇ ਹੈਗਾ ਹੈ ਨਾਲੇ ਤੁਸੀਂ ਇਹ ਦੇਖੋ ਨਾ ਜੇ ਮੈਂ ਕਹਿੰਦੀ ਹਾਂ ਦੁਨੀਆਂ ਵਿੱਚ ਵੀ ਜੋ ਵੀ ਹੋ ਰਿਹਾ ਮਤਲਬ ਹਾਲੇ ਸਾਡੇ ਕੰਨਾਂ ਵਿੱਚ ਉਹ ਖ਼ਬਰ ਪਹਿਲੇ ਬਾਅਦ ਚ ਆਏਗੀ। ਪਹਿਲੇ ਤੁਸੀਂ ਸੋਸ਼ਲ ਮੀਡੀਆ ਅਤੇ ਐਵੇਂ ਪਰ੍ਹਿਆ ਹੁੰਦਾ ਉਹਦੇ ਬਾਰੇ ਵਿੱਚ ਮਤਲਬ ਇੱਕ ਮਿੰਟਾਂ ਵਿੱਚ ਸਭ ਕੁਛ ਫੈਲਦਾ। ਸੋਸ਼ਲ ਮੀਡੀਆ ਦੇ ਥਰੂ ਉਹ ਚਲੋ ਕਈ ਚੀਜ਼ਾਂ ਤੇ ਲੋਕਾਂ ਨੂੰ ਅਵੇਕ ਅਵੇਅਰ ਕਰਨ ਵਾਸਤੇ ਅੱਛੀਆਂ ਨੇ, ਪਰ ਕਈ ਚੀਜ਼ਾਂ ਰੂਮਰਸ ਵੀ ਤੇ ਹੈਗੀਆਂ ਨੇ। ਅਫਵਾਹਾਂ।
ਹਾਂ ਉਹ ਵੀ ਗੱਲ ਗਲਤ। ਦੇਖੋ ਗ਼ਲਤ ਕੰਮ ਫੈਲਾਨ ਵਾਲੇ ਵੀ ਏਹੀ ਲੋਕ ਹੁੰਦੇ ਆ ਹਨਾ। ਉਹਨੂੰ ਸਹੀ ਕਰਨ ਵਾਲੇ ਵੀ ਅਸੀਂ ਲੋਕ ਹੁੰਦੇ ਹਾਂ, ਬਟ ਐ ਹੁਣ ਲੋਕ ਹਾਂ ਬਿਲਕੁਲ ਲੋਕਾਂ ਤੇ ਤਾਂ ਹੁਣ ਫ਼ਰਕ ਪੈਂਦਾ ਨਾ ਕਿ ਉਹਨੇ ਉਹ ਚੀਜ਼ਾਂ ਨੂੰ ਕਿਵੇਂ ਠੀਕ ਕਰਨਾ ਆ ਕਰਨਾ ਗ਼ਲਤ ਗ਼ਲਤ ਚੀਜ਼ਾਂ ਵੀ ਤਾਂ ਇੰਨੀ ਜ਼ਿਆਦਾ ਫੇਕ ਉਡਾ ਦਿੰਦੇ ਨੇ ਹਨਾ। ਬਈ ਜਿਵੇਂ ਕੋਈ ਸੈਲੀਬ੍ਰਿਟੀ ਨੂੰ ਕੱਲ ਰੋਜ਼ ਮਾਰ ਤਦ ਹੁੰਦਾ ਇਹਨਾਂ ਨੇ ਫੋਨ ਤੁਸੀਂ ਖੋਲੋ ਕੋਈ ਨਾ ਕੋਈ ਤੇ ਇਹਨਾਂ ਨੇ ਕੀਤਾ ਹੀ ਹੁੰਦਾ। ਜਿੰਨੀ ਸਹੀ ਨਿਊਜ ਨੀ ਆਦੀਆ ਉਹ ਫਿਰ ਸਭ ਇੱਕ ਦੂਸਰੇ ਦੇ ਗਰੁੱਪ ਚ' ਮੈਸੇਜ ਉਹ ਯਾਰ ਇਹ ਸੱਚੀ ਉਹ ਸੱਚ
ਫਲਾਨੀ ਥਾ ਬਿਲਕੁਲ ਹਾਂ ਹਾਂ ਨਹੀਂ- ਨਹੀਂ- ਨਹੀਂ ਇਹ ਤੇ ਹੈਗਾ ਹਰ ਕਿਸੇ ਨਾਲ ਹੀ ਹੈਗਾ ਤੇ ਉਹੀ ਕਹਿ ਰਹੀ ਹ ਨਾ ਕਿ ਦੇਖੋ ਹਰ ਚੀਜ਼ ਦਾ ਟੈਕਨੋਲੋਜੀ ਦਾ ਤੁਸੀਂ ਅੱਛਾ ਯੂਜ ਵੀ ਕਰ ਸਕਦੇ ਹੋ, ਤੇ ਉਹਦਾ ਬੁਰਾਈ ਵਾਸਤੇ ਵੀ ਹੋ ਸਕਦਾ ਹੈ, ਤੁਸੀਂ ਗ਼ਲਤ ਸੋਚਾਂ ਵਾਸਤੇ ਵੀ ਹੈਗੀ ਆ ਉਹਦੇ ਤੁਸੀਂ ਇਹ ਤੁਹਾਡੇ ਉੱਤੇ ਹੈਗਾ ਤੁਸੀਂ ਕਿਹੜਾ ਕੰਟੈਂਟ ਵੇਖਣਾ ਚਾਹੁੰਦੇ, ਹੋ ਤਾਂ ਕਰਕੇ ਪਰ ਉਹੀ ਹੈ ਨਾ ਕਿ ਹਰ ਕੋਈ ਜਿਆਦਾਤਰ ਮੈਂ ਕਹਿੰਦੀ ਹ ਸੌ ਬੰਦਿਆਂ ਵਿੱਚੋਂ ਨਾਈਨਟੀ ਪਰਸੈਂਟ ਤੇ ਬੁਰੇ ਤਰਫ ਹੀ ਜਾਣਗੇ, ਦਸ ਪਰਸੈਂਟ ਸੋਚੇਗਾ ਕਿ ਨਹੀਂ ਅਸੀਂ ਅੱਛੀ ਤਰ੍ਹਾਂ ਜਾਈਏ ਵੇਖੀਏ।
ਹਾਂਜੀ ਹਾਂਜੀ ਬਿਲਕੁਲ ਸਾਡਾ ਕੰਮ ਬਿਲਕੁਲ ਬਿਲਕੁਲ ਅਸੀਂ ਵੀ ਸਹੀ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਸਹੀ ਕੋਂਟੈਂਟ ਦਿਖਾਈਏ ਸਹੀ ਚੀਜ਼ਾਂ ਬਾਰੇ ਦੱਸਈਏ ਕਿ ਹਾਂ ਬਈ ਜਿਥੇ ਸਾਨੂੰ ਯੂਜ ਕਰਨਾ, ਜਿੱਥੇ ਸਾਨੂੰ ਲੋੜ ਪੈ ਰਹੀ ਹੈ, ਏ ਸਾਨੂੰ ਕੁਛ ਸਮਝ ਨੀ ਆ ਰਿਹਾ ਦੇਖੋ ਫੋਨ ਨਾਲ ਅਗਰ ਤੁਸੀਂ ਘਰੇ ਬੈਠੇ ਬੈਠੇ ਦੇਖੋ ਅਰਨਿੰਗ ਵੀ ਕਿੰਨੀ ਵਧੀਆ ਹੋ ਸਕਦੀ ਹੈ। ਜੇ ਅਸੀਂ ਇਹਨੂੰ ਹਾਂ ਸਹੀ ਚੀਜ਼ ਨਾਲ ਇਸਤੇਮਾਲ ਕਰੀਏ ਤੇ
ਹਾਂ ਬਹੁਤ ਅੱਛਾ ਤਰੀਕਾ ਹੈਗਾ ਅੱਜ ਕੱਲ੍ਹ ਲੋਕ ਕਿੰਨਾ ਕਿੰਨਾ ਤੇ ਫੋਨਾ ਦੇ ਥਰੁ ਹੀ ਤੇ ਬਿਜ਼ਨਸ ਕਰਦੇ ਪਏ ਨੇ। ਇਹੋ ਜਿਹੇ ਵੀ ਹੈਗੇ ਨੇ ਜਿਹੜੇ ਜਿਨਾ ਦੇ ਬਿਜਨਸ ਚੱਲਦੇ ਪਏ ਨੇ ਸਿਰਫ ਫੋਨ ਦੇ ਜਰੀਏ। ਉਹ ਵੀ ਹੈਗਾ ਕਿਉਂਕਿ ਇਹਦੇ ਨਾਲ ਦੇਖੋ ਫੋਨ ਨਾਲ ਪੇਮੈਂਟ ਦਾ ਮੈਥਡ ਈਜ਼ੀ ਹੋ ਗਿਆ। ਔਨਲਾਈਨ ਪੇਮੈਂਟਸ ਆ ਗਈਆਂ ਮਤਲਬ ਬੈਨੀਫਿਟ ਕਿੰਨਾ ਹੈਗਾ ਪਰ ਲੋਕਾਂ ਨੇ ਉਹਦਾ ਵੀ ਦੇਖੋ ਕਿੰਨਾ ਕਿੰਨਾ ਸਕੈਮ ਬਣਾਤਾ
ਹਾਂਜੀ ਹਾਂਜੀ ਬਿਲਕੁਲ। ਕਹਿਣ ਹੀ ਤੇ ਹੈਗਾ ਫਰੋਡ ਸਿਸਟਮ ਵੀ ਹੋਣ ਲੱਗ ਨੇ ਚਲੋ ਬਟ ਇਹ ਕਿ ਨਾ ਜਿਵੇਂ ਮਤਲਬ ਬੈਂਕ ਵਾਲਿਆਂ ਦੇ ਨਾਲ ਸਾਨੂੰ ਚਲੋ ਮੈਸੇਜ ਵਗੈਰਾ ਆ ਜਾਂਦੇ ਨੇ। ਦੇ ਕੋੋ ਫੋਨ ਹੀ ਨੀ ਹੁੰਦੇ ਤੁਹਾਡੇ ਪਤਾ ਹੀ ਨੀ ਹੁੰਦਾ ਤੇ ਅਸੀ ਕਿਵੇ ਕਰਨਾ ਸੀ ਇਹ ਵੀ ਤੇ ਪੁਆਇੰਟ ਹੈਗਾ ਨਾ ਮਤਲਬ ਹਰ ਇੱਕ ਚੀਜ਼ ਦਾ ਦੇਖਿਆ ਜਾਏ ਤੇ ਪਲੱਸ ਪੁਆਇੰਟ ਵੀ ਹੈਗੇ ਨੇ ਤੇ ਨੈਗੇਟਿਵ ਪੁਆਇੰਟ ਵੀ ਹੈਗੇ ਆ।
ਉਹ ਉਹੀ ਮੈਂ ਕਹਿਣਾ ਕਿ ਹਰ ਚੀਜ਼ ਦਾ ਆ ਨੁਕਸਾਨ ਵੀ ਹੈਗਾ ਤੇ ਫਾਇਦਾ ਵੀ ਹੈਗਾ ਬਸ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਚਲੋ ਕੋਈ ਨੀ ਅਸੀਂ ਹੁਣ ਧਿਆਨ ਰੱਖ ਰੱਖਾਂਗੇ ਠੀਕ ਹੈ ਘੱਟ ਯੂਜ ਕਰਨ ਦਾ ਬੱਚਿਆਂ ਨੂੰ ਵੀ ਸਹੀ ਸਹੀ ਚੀਜ਼ਾਂ ਦਿਖਾਉਣ ਹਾਂਜੀ ਹਾਂ।
ਹਾਂ ਨਹੀਂ ਨਹੀਂ ਇਸ ਗੱਲ ਬਹੁਤ ਸਹੀ ਗੱਲ ਤੁਸੀਂ ਕੀਤੀ ਹੈ ਮੈਨੂੰ ਚੰਗਾ ਚੰਗਾ ਚਲੋ ਕੋਈ ਨੀ ਤੁਸੀਂ ਧਿਆਨ ਰੱਖੋ ਬੱਚਿਆਂ ਦਾ ਵੀ ਧਿਆਨ ਰੱਖੋ ਕਰਾਂਗੀ ਫਿਰ ਮੈਂ ਠੀਕ ਹੈ ਚੰਗਾ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ।
ਚਲ ਠੀਕ ਹੈ ਸਤਿ ਸ੍ਰੀ ਅਕਾਲ